ਹੈਲੋ ਭੈਣ ਜੀ। ਸਤਿ ਸ੍ਰੀ ਆਕਾਲ।
ਸਤਿ ਸ੍ਰੀ ਆਕਾਲ ਕਾਲ ਭੈਣ ਜੀ। ਹੋਰ ਕੀ ਹਾਲ? ਹਾਂ ਠੀਕ, ਠੀਕ-ਠਾਕ ਸਭ।
ਤੁਸੀਂ ਸੁਣਾਓ? ਠੀਕ-ਠਾਕ ਜੇ?
ਹਾਂਜੀ ਹਾਂਜੀ। ਤੁਸੀਂ ਦੱਸੋ?
ਅਸੀਂ ਵੀ ਠੀਕ-ਠਾਕ ਆ। ਕੀ ਕਰਨ ਡਏ ਦੇ?
ਕੁਝ ਨਹੀਂ ਆ ਸਵੇਰ ਦੀ ਥਕਾਵਟ ਹੋਈ ਆ। ਲੰਮੇ ਪਏ ਆ।
ਕਿਉਂ? ਥਕਾਵਟ ਕਾਹਦੇ ਨਾਲ ਹੋਗੀ ਏ।
ਪਤਾ ਨੀ ਸਵੇਰ, ਮਤਲਬ ਛੇਤੀ ਜਾਕ ਖੋਲ ਜਾਂਦੀ ਥਕਾਵਟ ਜ ਵੀ ਹੋ ਦਿੰਦੀ।
ਅੱਛਾ।
ਹਾਂ, ਕਿੰਨੇ ਦਿਨਾਂ ਤੋਂ ਨੀਂਦ ਵੀ ਨਾ ਪੂਰੀ ਹੋਣ ਡਈ।
ਕਿਉ ਨੀਂਦ ਕਿਉਂ ਨੀ? ਰਾਤ ਨੂੰ ਤੁਸੀਂ ਟਾਈਮ ਦਾ ਨਹੀਂ ਸੌਦੇ।
ਅਹ ਕਦੇ-ਕਦੇ ਸੋ ਜਾਨੇ ਆ। ਉਹ ਦੋ ਕੁ ਮਿੰਟ ਫੋਨ ਵੇਖਲੀ ਦਾ ਤੇ ਫਿਰ ਉਹ ਤੁਹਾਨੂੰ ਪਤਾ ਫਿਰ ਦੋ ਮਿੰਟ ਫੋਨ ਘੰਟਾ ਲੱਗ ਜਾਂਦਾ।
ਹਾਂਜੀ, ਇਹ ਤੇ ਗੱਲ ਹੈਗੀ ਆ। ਬਾਕੀ ਦੇਣਾ ਦੋ ਕੁ ਮਿੰਟ ਵੇਨਦੇ ਆ ਫੋਨ ਤੇ ਉਹ ਵਹਿੰਦੇ- ਵਹਿੰਦੇ ਪਤਾ ਹੀ ਨੀ ਲੱਗਦਾ ਕਿੰਨਾ ਕੁ ਟਾਈਮ ਹੋ ਜਾਣਾ।
ਜਦੋਂ ਵੀਡੀਓ ਵੇਖੀ ਜਾਏਦੀ ਤੇ ਪਤਾ ਨੀਂ ਲੱਗਦਾ ਘੰਟਾ ਕਿੱਦਾਂ ਲੰਘ ਗਇਆ।
ਹਾਂਜੀ।
ਤਾਂ ਮੇਰੀ ਨੀਂਦ। ਮੈਂ ਫਿਰ ਸੌਣ ਦੀ ਕੋਸ਼ਿਸ਼ ਕਰਦੀ। ਪਰ ਨੀਂਦ ਨੀ ਆਦੀ ਛੇਤੀ ਤੇ ਜਦੋਂ ਨੀਂਦ ਆਉਂਦੀ ਤੇ ਫਿਰ ਜਦੋਂ ਸਵੇਰੇ ਉੱਠੀਏ ਤੇ ਐਂ ਲਗਦਾ ਜਿਵੇਂ ਪੂਰੀ ਥੱਕੀ ਹੁੰਨੇ ਆ।
ਉਹ ਫਿਰ ਨੀਂਦ ਨੀ ਨਾ ਤੁਹਾਡੀ ਪੂਰੀ ਹੁੰਦੀ ਹੈਗੀ। ਕਿ ਤੁਸੀਂ, ਏਦਾਂ ਕਰਿਆ ਕਰੋ ਕ ਟਾਈਮ ਟੇਬਲ ਬਣਾਓ।
ਹਾਂਜੀ।
ਤੇ ਉਹ ਫਿਰ ਉਸ ਹਿਸਾਬ ਨਾਲ ਬੰਦਾ ਆਪਣਾ ਫੋਨ ਵੇਖ ਕੇ ਫਿਰ ਸੌਂ ਜੇ ਟਾਈਮ ਨਾਲ।
ਹਾਂ, ਮੈਂ ਕੋਸ਼ਿਸ਼ ਕਰਦੀ ਵੀ ਏਦਾਂ ਹੀ ਕਰਾਂ।
ਸਾਡਾ ਟਾਈਮ-ਟੇਬਲ ਨੀ ਨਾ ਹੁੰਦਾ ਹੈਗਾ, ਤੇ ਆਪਾਂ ਫਿਰ ਭਾਵੇਂ ਖੁਸ਼ੀ ਪਤੇ ਬਾਰਾਂ ਇੱਕ ਵੱਜੇ ਫੋਨ ਵਹਿੰਦਿਆਂ-ਵਹਿੰਦਿਆਂ ਬੱਚਿਆਂ ਨੂੰ ਤੇ ਫੇਰ ਉਹ ਨੀਂਦ ਖ਼ਰਾਬ ਹੋ ਜਾਂਦੀ ਏ।
ਹਾਂ, ਟੈਮ-ਟੇਬਲ ਦੀ ਨੀ ਗੱਲ ਹੈਗੀ। ਮੈਂ ਹੁਣ ਕੋਸ਼ਿਸ਼ ਕਰਦੀ ਪਈ। ਅਤੇ ਫੋਨ ਨਾ ਵੇਖਿਆ ਕਰਾਂ ਸੌਣ ਤੋਂ ਪਹਿਲਾਂ।
ਹਮ। ਅੱਜ ਤਾਂ ਡਰਦਾ ਹੁਣ ਫੋਨ ਨਾ ਵੇਖਣ ਤੇ ਮਤਲਬ ਜਲਦੀ ਸੌਦਾ। ਨੀਂਦ ਪੂਰੀ ਹੋ ਜਾਏਗੀ ਨਾ ਜਲਦੀ ਸੌਣ ਨਾਲ਼ ਚਾਈਦਾ ਵੀ ਏਦਾਂ ਵ ਸਵੇਰੇ, ਰਾਤ ਨੂੰ ਟੈਮ ਸੋਵੋ ਸਵੇਰੇ ਥੋੜ੍ਹਾ ਜਲਦੀ ਓਠੋ, ਏਦਾਂ ਸਰੀਰ ਵੀ ਫਰੈਸ਼ ਰਹਿੰਦਾ ਐ, ਤੇ ਓ ਕੋਈ ਸਰੀਰ ਨੂੰ ਮਤ ਮਤਲਬ ਬਿਮਾਰੀ ਵੀ ਨੀ ਲੱਗਦੀ ਹੈਗੀ, ਤੰਦਰੁਸਤ ਰਹਿੰਦਾ ਸਵੇਰੇ ਉੱਠੋ ਥੋੜ੍ਹੀ ਬਹੁਤੀ ਸੈਰ ਕਰੋ, ਘੁੰਮੋ ਫਿਰੋ, ਘਰ ਦਾ ਕੰਮ ਕਰੋ। ਹਨਾ।
ਹਾਂ ਇਹ ਵੀ ਗੱਲ ਹੈਗੀ ਤਾਂ ਹੀ ਮੈਂ ਸੋਚਣ ਡੀ ਵੀ ਜਿੱਦਣ ਤੇ ਮੈਂ ਉੱਠਦਾ ਛੇਤੀ ਤੇ ਮੇਰੀ ਨੀਂਦ ਹੋਏ ਪੂਰੀ ਤੇ ਉੱਦਣ ਤੇ ਐਂ ਲੱਗਦਾ ਜਿਵੇਂ ਮਤਲਬ ਪੂਰੀ ਹੁੰਦੀ ਏ, ਜਾਨ ਹੁੰਦੀ ਏ, ਪਰ ਜਿੱਦਣ ਮਾੜੇ ਆ ਮਤਲਬ ਛੇਤੀ ਉੱਠਦੇ ਜਾਂ, ਨੀਂਦ ਨਾ ਪੂਰੀ ਹੋਏ ਤੇ ਪੂਰਾ ਸਰੀਰ ਦਿਨ ਥੱਕਿਆਂ- ਥੱਕਿਆਂ ਰਹਿੰਦਾ ਕੋਈ ਕੰਮ ਵੀ ਨੀ ਹੁੰਦਾ।
ਪਰ ਅਸੀਂ ਸੋਚਦੇ ਹਾਂ ਨਾ ਅਸੀਂ ਜ ਰਾਤ ਟੀਏ ਫ਼ੋਨ ਵਹਿੰਦੇ ਰਹਿੰਦੇ ਹ ਅਸੀਂ ਸੋਣਾ ਕੀ ਹੈ ਪਰ ਸਾਡਾ ਸੋਣਾ ਵੀ ਜ਼ਰੂਰੀ ਐ ਸਰੀਰ ਵਾਸਤੇ
ਹਾਂ-ਹਾਂ ਉਹ ਤੇ ਜ਼ਰੂਰ ਵੀ ਆ ਉਹ ਫੇ਼ਰ ਕੋਈ ਕੰਮ ਵੀ ਨੀ ਨਾ ਹੁੰਦਾ ਉਹ ਅਸੀਂ ਕਈ ਲੋਕ ਕਹਿੰਦੇ ਆ ਵੀ ਅਸੀਂ ਪੰਜ ਘੰਟੇ ਸੋਣੇ ਸਾਡੇ ਅਸੀਂ ਤਾਂ ਵੀ ਮਤਲਬ ਠੀਕ ਰਹਿਣੇ ਆ
ਹਾਂਜੀ ਕਈ ਤੇ ਆਂਦੇ ਨੇ ਪਰ ਅੱਠ ਘੰਟੇ ਆਂਦੇ ਨੀਂਦ ਲੈਣੀ ਚਾਹੀਦੀ ਆ
ਹਾਂ ਅੱਠ ਘੰਟੇ ਤੇ ਲੈਣੀ ਚਾਹੀਦੀ ਕਈ ਵਾਰ ਕੰਮ ਕਾਜ ਚ ਬੰਦਾ ਨਹੀਂ ਲੈ ਪਾਉਂਦਾ। ਪਰ ਜੇ ਏਦਾਂ ਰੋਜ਼ ਹੋਵੇ ਤੇ ਫੇ਼ਰ ਥ ਸਰੀਰ ਹੌਲੀ ਹੌਲੀ ਡੋਨ ਹੋਣ ਲੱਗ ਪੈਂਦਾ ਵਾ
ਹਾਂਜੀ ਉਹ ਫੇ਼ਰ ਅ ਅੰਦਰ-ਅੰਦਰ ਬਿ ਸ ਬੰਦਾ ਬਿਮਾਰ ਵੀ ਹੋ ਜਾਂਦਾ ਨਾ ਜਦੋਂ ਨੀਂਦ ਨਾ ਹਾਡੀ ਪੂਰੀ ਹੋਏ ਵੀ ਵੀਕਨੈਸ ਆ ਜਾਏਗੀ ਸਰੀਰ ਨੂੰ ਫੇ਼ਰ
ਹਾਂ ਕਮਜ਼ੋਰੀ ਜੀ ਹੋ ਜਾਂਦੀ ਏ
ੜੀ ਹੋ ਜਾਂਦੀ ਹੈ ਸਰੀਰ ਨੂੰ ਫ਼ੇਰ
ਹਾਂ ਨਾਲ਼ ਚਿੜਚਿੜੇ ਰਹਿੰਦੇ ਗੁੱਸਾ ਵੀ ਛੇਤੀ ਆ ਜਾਂਦਾ ਏਦਾਂ ਹੀ ਹੁੰਦਾ ਮੇਰੇ ਨਾਂ ਵੀ
ਗੁੱਸਾ ਆ ਜਾਣਾ, ਚਿੜਚਿੜਾਪਣ, ਹਰ ਗੱਲ ਨਾਲ਼ ਝਗੜਾ ਕਰਨਾ ਘਰਦਿਆਂ ਜੀਆਂ ਨਾਲ਼ ਇਸ ਹਾਂ
ਜਦੋਂ ਨੀਂਦ ਜਦੋਂ ਨੀਂਦ ਸੁੱਤੇ ਹੋਈ ਹੈ ਤੇ ਕੋਈ ਠਾਲਦੇ ਤੇ ਫ਼ੇਰ ਵੀ ਏਦਾਂ ਹੁੰਦਾ
ਹਾਂ ਉਹ ਫੇ਼ਰ ਨੀਂਦ ਜੋ ਪੂਰੀ ਹੋਈ ਹੁੰਦੀ ਤੇ ਆਖੀਦਾ ਵੀ ਅਸੀਂ ਸੌਣਾ ਵਾ ਤੇ ਸਾਨੂੰ ਕੋਈ ਠਾਲੇ ਨਾ
ਹਮ। ਨੀਂਦ ਨਾਲ਼ ਈ ਤਾਂ ਸਾਰਾ ਕੁੱਝ ਹੁੰਦਾ ਵਾ ਜੇ ਬੰਦਾ ਸੋਵੇ ਨਾ ਤੇ ਫੇ਼ਰ ਕੰਮ ਕਿੱਦਾਂ ਕਰੇਗਾ
ਹਾਂ। ਇਹੀ ਹੈ ਨਾ ਵੀ ਫ਼ੇਰ ਉਹ ਕੰਮ ਥੋੜ੍ਹਾ ਹੋਣਾ ਉਹ ਤੇ ਬੰਦਾ ਫ਼ੇਰ ਲਾਰੇ ਲਏਗਾ ਨੀਂਦ ਦੇ ਵਿੱਚ ਕੰਮ ਥੋੜ੍ਹਾ ਹੋਣਾ ਹਾਂ ਨਿਕਲੋ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
ਸਾਰਾ ਦਿਨ ਫ਼ੇਰ ਡੋਰਿ-ਆ ਭੋੜਿਆ ਬੰਦਾ ਗੱਲਾਂ ਭੁੱਲ ਜਾਣੀਆਂ
ਜੇ ਬੰਦਾ ਨੀਂਦ ਨਾ ਲਊਗਾ ਤੇ ਫੇ਼ਰ ਹੌਲੀ- ਹੌਲੀ ਤੇ ਡੋਣ ਹੋਣਾ ਸਰੀਰ
ਹਾਂ ਡਾਨੁਣ- ਡਾਉਨ ਤੇ ਹੋਣਾ ਆ ਫ਼ਿਰ
ਹਮ ਕੋਈ ਉਹ ਕੰਮ ਵੀ ਨ੍ਹੀਂ ਹੋਣਾ।
ਟੈਮ ਨਾਲ਼ ਨੀ ਹੋਣਾ ਹੈਗਾ ਜਿਹੜਾ ਕੰਮ ਆਪਾਂ ਟੈਮ ਨਾ ਕਰਨਾ ਉਹ ਸਾਡਾ ਕੰਮ ਵੀ ਲੇਟ ਹੋਣਾ ਜਦੋਂ ਸਾਨੂੰ ਸਵੇਰੇ ਜਾਗਈ ਨੀ ਆਉਣੀ ਹੈਗੀ ਹਨਾ
ਸਵੇਰੇ ਜਾਗ ਨੀ ਆਉਣੀ ਜੇ ਲੇਟ ਉੱਠਾਂਗੇ ਕੰਮ ਵੀ ਨੀ ਹੋਣਾ ਤੇ ਨਾਲ਼ ਉਹਨੂੰ ਕਹਿੰਦੇ ਸਰੀਰ ਵੀ ਥੱਕਿਆ- ਥੱਕਿਆਂ ਰਹਿਣਾ ਕੋਈ ਕੰਮ ਨੀ ਹੋਣਾ ਇਹ ਵੀ ਗੱਲ ਐਗੀ ਆ। ਨਹੀਂ ਲੈਣੀ ਚਾਹੀਦੀ, ਵੈਸੇ ਨੀ ਮੈਂ ਵੀ ਕੋਸ਼ਿਸ਼ ਕਰਨ ਡਈ ਵੀ ਛੇਤੀ ਸੋਜਿਆ ਕਰਾਂ ਤੇ ਛੇਤੀ ਉੱਠਿਆ ਕਰਾਂ। ਜਿੰਨਾ ਮੇ ਸਰੀਰ ਸਹੀ ਰਹੇ। ਮੇਰਾ
ਟੈਮ ਨਾਲ ਸੌ ਜਾਂਨੀ ਆ।
ਬੱਚੇ ਕਿੰਨੇ ਕੁ ਵਜੇ ਸੋਂਦੇ ਜੇ
ਮੇਰਾ ਕੰਮ ਬੱਚਿਆਂ ਨੇ ਟਾਈਮ ਨਾਲ ਰੋਟੀ ਖਾ ਲੈਣੀ ਐ। ਨੌ ਵਜੇ ਤੱਕ ਦਸ ਸਾਢੇ ਨੌ ਵਜੇ ਤੱਕ ਤੱਕ ਮਤਲਬ ਮੈਂ ਸੌ ਜਾਣਾ।
ਅੱਛਾ ਤੁਸੀਂ ਤਾਂ ਵਾਹਵਾ ਟਾਈਮ ਨਾਲ ਸੌ
ਹਾਂਜੀ। ਤੇ ਕਈ ਵਾਰ ਅਲਾਰਮ ਲਾ ਕੇ ਸੌਈਦਾ ਤੇ ਕਿਸੇ ਮੌਕਾ ਜਿੱਦਾਂ ਬੱਚਿਆਂ ਨੂੰ ਛੁੱਟੀ ਹੁੰਦੀ ਐ। ਤੇ ਉਹ ਅਲਾਰਮ ਵੱਧ ਜਾਂਦਾ। ਬੰਦ ਕਰਕੇ ਤੇ ਕਿਸੇ ਮੌਕੇ ਸੌ ਜਾਈਦਾ ਫਿਰ ਜਾਗ ਨੀ ਆਉਂਦੀ ਘੰਟਾ-ਘੰਟਾ ਲੰਘ ਜਾਂਦਾ। ਫਿਰ
ਏਦਾਂ ਹੀ ਮੇਰੇ ਨਾਲ ਹੁੰਦਾ ਫਿਰ ਮੈਂ ਜਦੋਂ ਉੱਠਣ ਦੀ ਕੋਸ਼ਿਸ਼ ਕਰਾਂ। ਤੇ ਉਹ ਫਿਰ ਮੈਂ ਕਹਿਣੀ ਉੱਠਦੀ ਆਂ-ਉੱਠਦੀ ਆ ਫਿਰ ਅਲਾਰਮ ਕਰਕੇ ਬੰਦ ਕਰ
ਹਾਂਜੀ ਏਦਾਂ ਹੀ ਹੁੰਦਾ, ਤੇ ਜਿੱਦਣ ਫੇਰ ਬੱਚਿਆਂ ਨੇ ਸਕੂਲ ਜਾਣਾ ਓਦਾਂ ਦੇ ਭਾਵੇਂ ਜੋ ਮਰਜ਼ੀ ਹੋਏ ਨੀਂਦ ਘੇਰਾ ਪਾਏ ਫੇਰ ਤੇ ਉੱਠਣਾ ਹੀ ਉੱਠ ਉੱਠਣਾ ਨਾ।
ਪਤਾ ਕੀ ਏ ਆਨਾ ਚਾਹੀਏ ਮਤਲਬ ਨੀਂਦ ਲੈਣੀ ਚਾਹੀਦੀ ਏ। ਆਪਾਂ ਜ਼ਿਆਦਾ ਵੀ ਸੋਈਏ ਨਾ ਤਾਂ ਵੀ ਸਰੀਰ ਜਿਹੜਾ ਨਾ ਉਹ ਕਮਜ਼ੋਰ ਜਿਹਾ ਹੁੰਦਾ, ਮਤਲਬ ਥਕਾਵਟ ਜਿਹੀ ਹੁੰਦੀ
ਹਾਂਜੀ।
ਹਮ ਨਾ ਮੈਂ ਜਿਆਦਾ ਲੈਂਦੀ ਤੇ ਜਿਆਦਾ ਤਾਂ ਨਹੀਂ ਮੈਂ ਲੈਂਦੀ ਥੋੜ੍ਹੀ ਮੈਂ ਲਉਦੀ ਕਦੇ-ਕਦੇ ਹੈ ਜੀ ਛੁੱਟੀ ਹੋਵੇ ਤੇ
ਠੀਕ ਐ।
ਹਾਂ, ਤੁਸੀਂ ਦੱਸੋ ਹੋਰ, ਤਾਡੇ ਤੁਸੀਂ ਮਤਲਬ ਤੁਸੀਂ ਰੋਜ਼ ਟੈਮ ਨਾਲ ਉੱਠ ਜਾਂਦੇ ਜੇ
ਹਾਂਜੀ ਮੇਰੇ ਬੱਚੇ ਸਕੂਲ ਜਾਂਦੇ ਨੇ। ਫਿਰ ਮੈਨੂੰ ਟੈਮ ਨਾਲ ਹੀ ਉੱਠਣਾ ਪੈਂਦਾ ਐ।
ਅੱਛਾ, ਨੀਂਦ ਪੂਰੀ ਹੋ ਜਾਂਦੀ ਤੁਹਾਡੀ
ਰਾਤ ਨੂੰ ਨੀਂਦ ਪੂਰੀ ਹੋ ਜਾਂਦੀ ਐ‌। ਕਿਸੇ ਮੌਕੇ ਫਿਰ ਦੁਪਹਿਰ ਨੂੰ ਵੀ ਘੜੀ ਸੌਉਣੀ ਦਾ ਜੇ ਟੈਮ ਹੋਏ। ਤੇ ਗਰਮੀ ਦੇ ਵਿੱਚ ਤਾਨੂੰ ਪਤਾ ਓਦਾਂ ਵੀ ਦੁਪਹਿਰ ਵੇਲੇ ਨੀਂਦ ਆ ਜਾਂਦੀ ਆ।
ਹਮ-ਹਮ। ਜੇ ਬੰਦਾ ਸੌਣ ਤੋਂ ਪਹਿਲਾਂ ਥੋੜ੍ਹੀ ਜਿਹੀ ਸੈਰ ਕਰ ਲੇ ਨਾ। ਫਿਰ ਥੋੜਾ ਜਿਹਾ ਖੁੱਲ੍ਹਾ ਜਿਹਾ ਹੋ ਜਾਂਦਾ ਐ। ਨੀਂਦ ਛੇਤੀ ਆ ਜਾਂਦੀ ਆ।
ਹਾਂਜੀ ਨਹੀਂ ਚਾਹੀਦਾ ਸ਼ਾਮਾਂ ਨੂੰ ਥੋੜਾ ਟਹਿਲ ਲੈਣਾ, ਸੈਰ ਕਰਨੀ ਥੋੜ੍ਹੀ ਬਹੁਤੀ, ਫਿਰਨਾ-ਤੁਰਨਾ
ਹਾਂ, ਉਹ ਜਾਂ ਜਦੋਂ ਬੰਦਾ ਸਾਰਾ ਦਿਨ ਕੰਮ ਕਰੇ, ਤੇ ਥੋੜ੍ਹੀ ਜਿਹੀ ਥਕਾਵਟ ਹੋ ਜੇ ਉਹ ਤਾਂ ਵੀ ਛੇਤੀ ਸੋ ਜਾਂਦਾ।
ਹਾਂਜੀ।
ਫਿਰ ਛੇਤੀ ਜਾਗ ਖੁੱਲ ਜਾਂਦੀ ਐ‌। ਫ਼ਿਰ ਸਰੀਰ ਹੌਲਾ-ਹੌਲਾ ਲੱਗਦਾ।
ਹਾਂਜੀ। ਨਾ ਜੇ ਆਪਾਂ ਸੌਣਾ ਨੀ ਆ ਟਾਈਮ ਨਾਲ ਫੋਨਾਂ ਦਾ ਕਰੀ ਜਾਣਾ ਮੁੜ ਕੇ ਘਰ ਦਾ ਕੰਮ ਕਰਨਾ ਦਿਨੇ ਉਹ ਸਰੀਰ ਹਾਡਾ ਫਿਰ ਬਿਮਾਰੀਆਂ ਘੇਰਾ ਹੀ ਪਾਉਣਾ ਹੁੰਦਾ ਹਾਨੂੰ।
ਫਿਰ ਉਹ ਬਿਮਾਰੀ ਕੇ ਫੇਰ ਇਦਾਂ ਹੁੰਦਾ ਵੀ ਥੋਥਲਾ-ਮੋਥਲਾ ਸਰੀਰ ਹੋ ਜਾਂਦਾ ਵਾ। ਦਵਾਈਆਂ ਤੇ ਲੱਗ ਜਾਂਦਾ।
ਕੋਈ ਨਾ ਫਿਰ ਕੰਮ ਕਰਨ ਵੀ ਨੀ ਜੀਅ ਕਰਦਾ ਕਿ ਕੰਮ 'ਚ' ਧਿਆਨ ਨੀ ਜਾਂਦਾ। ਬੱਸ ਉਲਜਿਹਾ ਜਿਹਾ ਮਨ ਰਹਿੰਦਾ ਐ।
ਹਾਂ, ਫਿਰ ਉਹ, ਹਾਂ ਫਿਰ ਇੱਕ ਜਗ੍ਹਾ ਬਹਿ ਜਾਓ। ਦੂਜੀ ਦਗ੍ਹਾ ਬਹਿ ਜਾਓ। ਕੋਈ ਕੰਮ ਨੀ ਹੁੰਦਾ ਫਿਰ, ਕੰਮ ਹੁੰਦਾ ਹੀ ਨਹੀਂ ਐ।
ਨਾ ਹੁੰਦਾ ਈ ਨੀ ਕੰਮ ਤੇ।
ਹਮ, ਜਿੰਨਾ ਚੱਕ ਨੀਂਦ ਨਾ ਪੂਰੀ ਹੋਏ ਨਾ, ਬੰਦਾ ਫਰੈਸ਼ ਨੀ ਹੁੰਦਾ।
ਹਾਂਜੀ, ਨਹੀਂ ਡਾਕਟਰ ਤਾਂ ਕਹਿੰਦੇ ਵੀ ਆਪਣੀ ਨੀਂਦ ਪੂਰੀ ਲਓ।
ਹਾਂ-ਹਾਂ ਨੀਂਦ ਪੂਰੀ ਲੈਣੀ ਚਾਹੀਦੀ ਆ।
ਕਦੋ ਸੋਹ ਰਾਤ ਨੂੰ ਵੀ ਅੱਠ ਘੰਟੇ ਆਪਣੀ ਮਤਲਬ ਨੀਂਦ ਪੂਰੀ ਕਰੋ ਦੀ।
ਆਹ ਬਾਕੀ ਦਿਨ ਸਾਰਾ ਕੰਮ ਕੋਈ, ਕੋਈ ਮੈਂ ਵੀ ਹੁਣ ਛੇਤੀ ਸੋਵਾਂਗੇ ਨਾ, ਇੱਕ ਦਿਨ ਔਖਾ ਹੋਊਗਾ, ਦੋ ਦਿਨ ਹੋਊਗਾ ਬਾਅਦ 'ਚ' ਤੇ ਸਹੀ ਹੋਈ ਜਾਊ।
ਹਾਂ-ਹਾਂ ਨਹੀਂ ਤੁਹੀਂ ਆਪਣਾ ਆ ਰੱਖੋ। ਨਾ ਵੀ ਅਸੀਂ ਇਸ ਟਾਈਮ ਤੇ ਸੋਣਾ ਹੀ ਸੋਣਾ। ਪਹਿਲਾਂ ਹੀ ਫੋਨ ਦੂਰ ਰੱਖ ਦਿੱਤਾ ਆਪਣੇ ਤੋਂ। ਵੀ ਫੋਨ ਨੀ ਫੜਨਾ ਹੈਗਾ, ਜਦੋਂ ਆਪਾਂ ਫੋਨ ਫੜ ਲੈਂਦੇ ਆ ਤੇ ਉਹ ਫਿਰ ਇੱਕ ਮਿੰਟ, ਦੋ ਮਿੰਟ ਵੇਹਿੰਦੇ- ਵੇਹਿੰਦੇ ਉਹ ਕਿੰਨਾ। ਟਾਈਮ ਈ ਨੰਗ ਜਾਂਦਾ ਵੀ ਫੋਨ ਵੇਖ।
ਏਦਾਂ ਹੀ ਹੁੰਦਾ ਵਾ ਰਾਤ ਨੂੰ ਫੇਰ ਪਤਾ ਨਹੀਂ ਲੱਗਦਾ।
ਉਹ ਨਾ ਵੀ ਆਹ ਵੀਡੀਓ ਵੇਖ ਕੇ ਸੌਣੇ ਆ ਫੇਰ ਇੱਕ ਵੇਖ, ਦੋ ਵੇਖ। ਉਹ ਲਗਾਤਾਰ ਕੰਮ ਚੱਲਦਾ ਰਹਿੰਦਾ ਫਿਰ।
ਤੁਸੀਂ ਨੀ ਵਹਿੰਦੇ ਸੂ ਸੌਣ ਤੋਂ ਪਹਿਲਾਂ ਨੀ ਵੇਹਿੰਦੇ ਫੋਨ ਤੁਸੀਂ।
ਨਾ ਮੈਂ ਨੀ ਵੇਹਿੰਦੀ ਫੋਨ ਨੂੰ।
ਅੱਛਾ, ਤਾਂ ਹੀ ਛੇਤੀ ਸੌ ਜਾਂਦੇ ਜੇ।
ਮੈਂ ਤਾਂ ਛੇਤੀ ਸੋ ਜਾਣੀ ਆ। ਮੈਂ ਜੇ ਫੋਨ ਫੜਿਆ ਵੀ ਹੋਏ ਨਾ ਜੋਂ ਜਦੋਂ ਮੈਨੂੰ ਨੀਂਦ ਆਉਣੀ ਮੇਰੀ ਅੱਖਾਂ, ਮਿਟੀ ਜਾਣੀਆਂ ਫੋਨ ਮੇਰੇ ਹੱਥੋਂ ਡਿੱਗ ਜਾਣਾ।
ਅੱਛਾ-ਅੱਛਾ ਠੀ ਉਹ ਤਾਂ ਤੁਹਾਨੂੰ ਨੀਂਦ ਛੇਤੀ ਆ ਜਾਂਦੀ ਆ। ਤੇ ਜਾਂ ਜਦੋਂ ਆਦਤ ਬਣੀ ਹੋਏ ਨਾ। ਉਦੋਂ ਵੀ ਏਦਾਂ ਹੁੰਦਾ, ਹਾਂ ਤੇ ਇਹੀ ਗੱਲ ਤੇ ਹੈਗੀ ਏ।
ਤੇ ਬਣ ਜਾਂਦੀ ਐ, ਨਾ ਜਦੋਂ ਪਤਾ ਵੀ ਆਪਾਂ ਸਵੇਰ ਦੇ ਟਾਈਮ 'ਤੇ ਉੱਠਣਾ ਹੀ ਉੱਠਣਾ ਬੱਚੇ ਨੂੰ ਇਸ ਟਾਈਮ 'ਤੇ ਸਕੂਲ ਭੇਜਣਾ ਐ।
ਹਾਂਜੀ-ਹਾਂਜੀ।
ਉਹ ਫਿਰ ਨੀਂਦ ਤੇ ਆਪੇ ਆਉਣੀ ਆ।
ਹਾਂ ਇਹ ਵੀ ਗੱਲ ਹੈਗੀ ਆ।
ਵੀ ਜਦੋਂ ਛੁੱਟੀਆਂ ਹੁੰਦੀਆਂ ਉਦੋਂ ਥੋੜਾ ਜਾ। ਮਤਲਬ ਹੋ ਜਾਂਦਾ ਉੱਠਿਆ ਜਾਂਦਾ ਛੇਤੀ।
ਆਹ ਜਦੋਂ ਇੱਕ ਵਾਰ ਮਤਲਬ ਜ ਛੁੱਟੀਆਂ 'ਚ' ਅਸੀਂ ਡਹਿ ਪਈਏ ਨਾ ਪ ਛੇਤੀ ਨੀ ਉੱਠਣਾ। ਲੇਟ ਉੱਠੀ ਫੇਰ ਵੀ ਤਾਂ ਹੋ ਜਾਂਦਾ।
ਹਾਂਜੀ।
ਫਿਰ ਆਦਤ ਜੀ ਹੋ ਜਾਂਦੀ ਐ। ਜਿਵੇਂ ਪੰਜ, ਪੰਦਰਾਂ ਕ ਦਿਨ ਛੁੱਟੀਆਂ ਪੈਗੀਆਂ ਵੀਹ ਦਿਨ। ਹੁਣ ਰੋਜ਼ ਲੇਟ ਉੱਠਾਂਗੇ ਤੇ ਉਹ ਤੁਹਾਨੂੰ ਪਤਾ ਆਟੋਮੈਟਿਕਲੀ ਅਸੀਂ ਫਿਰ ਲੇਟ ਉੱਠਣਾ ਸ਼ੁਰੂ ਕਰ ਦੀਣੇ।
ਹਾਂ-ਹਾਂ।
ਹਾਂ, ਕੋਈ ਨੀ ਮੈਂ ਵੀ ਵੇਖਾਂਗੀ ਇੱਕ ਦਿਨ, ਹੋਏਗਾ। ਮੈਨੂੰ ਪਰ ਮੈਂ
ਨਹੀਂ ਕੋਸ਼ਿਸ਼ ਕਰੋ ਨਾ ਵੀ ਟੈਮ ਨਾਲ ਸਵੋ ਤੇ ਉੱਧਰੋਂ ਟੈਮ ਨਾਲ ਉਠ ਉਠੋ, ਤੇ ਫਿਰ ਵੀ ਸਰੀਰ ਵੀ ਤੁਹਾਡਾ ਤੰਦਰੁਸਤ ਰਹੇਗਾ ਕੰਮ ਵੀ ਤੁਸੀਂ ਵਧੀਆ ਕ ਕਰੋਗੇ ਜਿਹੜਾ ਚਿੜ-ਚਿੜਾਪਨ ਤੁਹਾਡੇ ਸਰੀਰ ਨੂੰ ਗੁੱਸ ਤਾ ਹੁੰਦਾ ਵਾ ਤੁਹਾਨੂੰ, ਇਹ ਵੀ ਨਾ ਆਏਗਾ, ਸਾਰਾ ਕੁਛ। ਸਹੀ ਹੋਏਗਾ, ਆਪਣਾ ਕੰਮ ਵੀ ਬੰਦਾ ਟੈਮ ਨਾਲ ਕਰੇਗਾ।
ਹਾਂ ਫਿਰ ਉਹ ਕੰਮ ਆਟੋਮੈਟਿਕੀ ਹੀ ਕੰਮ ਟਾਈਮ ਨਾਲ ਹੋ ਜਾਣਾ ਨਾ ਜਦੋਂ ਮੈਂ ਸਵੇਰੇ ਉਠਾਂਗੀ ਨੀਂਦ ਵੀ ਪੂਰੀ ਆਊਗੀ। ਪੂਰੇ ਜੋਸ਼ 'ਚ' ਹੋਈਏ ਤੇ ਫੇਰ ਹੀ ਹੁੰਦਾ ਕੰਮ। ਏਦਾਂ ਤੇ ਨਹੀਂ ਹੁੰਦਾ।
ਸਰੀਰ ਸਾਥ ਦੇ, ਹਿੰਮਤ ਕਰੇ ਫਿਰ ਹੀ ਕੰਮ ਹੁੰਦਾ ਜੇ ਡਿੱਗੂ -ਡਿੱਗੂ ਕਰਾਂਗੇ ਤਾਂ ਫਿਰ ਹਾਡਾ ਕੰਮ ਵੀ ਨਿਬੜਦਾ।
ਨਾ ਫੇਰ ਨੀ ਕੰਮ ਨਿੱਬੜਦਾ ਹੈਗਾ ਫੇਰ ਤੇ ਭਾਏਂ ਪੂਰਾ ਦਿਨ ਪਿਆ ਰੇ ਸ਼ਿਆਮਾਂ ਹੋ ਜਾਣ ਫਿਰ ਵੀ ਨਿਬੜਦਾ।
ਕੰਮ ਥੋੜ੍ਹਾ ਹੁੰਦਾ ਟਾਇਮ ਜ਼ਿਆਦਾ ਲੱਗਦਾ ਫ਼ਿਰ।
ਹਾਂ ਜਿਹੜਾ ਕੰਮ ਥੋੜਾ ਹੁੰਦਾ ਉਹਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਫਿਰ‌। ਹਮ ਇਹ ਵੀ ਗੱਲ ਹੈਗੀ ਆ ਕੋਈ ਨੀ ਮੈਂ ਕਰਾਂਗੀ ਕੋਸ਼ਿਸ਼। ਤੇ ਜਦੋਂ ਮੈਨੂੰ ਆਦਤ ਹੋ ਗਈ ਨਾ ਫਿਰ ਮੈਂ ਤੁਹਾਨੂੰ ਦੱਸਾਂਗੀ ਵੀ ਮੈਨੂੰ ਆਦਤ ਹੋ ਗਈ ਐ ਹੁਣ। ਹਾਂ, ਹਾਂ ਹਾਂਜੀ-ਹਾਂਜੀ ਠੀਕ ਆ ਫਿਰ। ਸਤਿ ਸ਼੍ਰੀ ਅਕਾਲ।
ਸਸਰੀ ਕਾਲ।